ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾੱਕ ਵਧੀਆ
ਹਾਂਜੀ ਤੁਸੀਂ ਸੁਣਾਓ
ਹਾਂਜੀ ਹਾਂਜੀ ਸਭ ਵਧੀਆ ਤੁਸੀਂ ਸੁਣਾਓ ਠੀਕ ਸੀ ਤੁਹਾਨੂੰ ਪਰੇਸ਼ਾਨ ਤੇ ਨਹੀਂ ਕੀਤਾ
ਨਹੀਂ ਨਹੀਂ ਜੀ ਉਹ ਪਰੇਸ਼ਾਨ ਕਿਉਂ ਕੀਤਾ ਬਹੁਤ ਵਧੀਆ ਕੀਤਾ ਮੈਨੂੰ ਤੇ ਤੁਹਾਡੀ ਵੈਸੇ ਵੀ ਮੈਂ ਕਿਹਾ ਚੱਲ ਨਹੀਂ ਨਹੀਂ ਕੱਲ ਨਹੀਂ ਨਹੀਂ ਜੀ ਨਹੀਂ ਕੋਈ ਪਰੇਸ਼ਾਨੀ ਨਹੀਂ ਨਹੀਂ ਨਹੀਂ ਕੋਈ ਪਰੇਸ਼ਾਨੀ ਨਹੀਂ
ਹਾਂਜੀ ਮੈਂ ਕਿਹਾ ਮੈਂ ਨਾ ਉਹਹ ਨਾ ਤੁਹਾਡੇ ਕੋਲੋਂ ਪੁੱਛਣਾ ਸੀ ਕਿ ਮੈਂ ਅਚਾਰ ਪਵਾਣਾ ਸੀ ਗੋਭੀ ਦਾ ਤੇ ਉਹ ਮੈਂ ਕਿਹਾ ਆਂਟੀ ਜੀ ਕੋਲ ਪੁੱਛਾਂ ਬਈ ਅੱਛੇ ਬਣਾਉਂਦੇ ਆ ਚਾਰ ਮੈਂ ਤੁਹਾਡੇ ਕੋਲ ਕਿੰਨੀ ਕਈਆਂ ਕੋਲ ਪੁੱਛਿਆ ਕਿ ਉਹਨਾਂ ਕੋਲੋਂ ਅਸੀਂ ਪੁਇਆ ਬਹੁਤ ਵਧੀਆ ਬਣਾਉਂਦੇ ਆ ਤੇ ਮੈਂ ਕਿਹਾ ਪੁੱਛਾਂ ਉਹਨਾਂ ਕੋਲੋਂ ਕਿਵੇਂ ਪਾਉਦੇ ਆ ਵੀ ਆਚਾਰ
ਅੱਛਾ ਤੁਸੀਂ ਕਿਹੜਾ ਅ ਚਾਰ ਪਾਉਣਾ ਜੀ
ਮੈਂ ਗੋਭੀ ਦਾ ਪਾਉਂਗੀ
ਅੱਛਾ ਮਤਲਬ ਕਿ ਮਿਕਸ ਗੋਭੀ ਗਾਜਰ ਵਾਲਾ ਮਿਕਸ ਅੱ ੱਛ ਜੀ ਹੋਰ ਸੀਜ਼ਨ ਤਾਂ ਸਹੀ ਗੱਲ ਸੀਜ਼ਨ ਦੇ ਗੋਭੀ ਗਾਜਰ ਬਹੁਤ ਅੱਛਾ ਕ ਲੋਕੀ ਦੇ ਵਿੱਚ ਸ਼ਲਗਮ ਵੀ ਪਾ ਲੈਂਦੇ ਨੇ ਨਾ
ਪਾ ਲੈਂਦੇ ਹਾਂਜੀ ਪਰ ਕਹਿੰਦੇ ਸ਼ਲਗਮ ਨਾਲ ਪਾਣੀ ਨਾ ਛੋੜਦੇਣ
ਹਾਂ ਨਹੀਂ ਵੈਸੇ ਵੀ ਸ਼ਲਗਮ ਬੱਚੇ ਘਟ ਹੀ ਖਾਂਦੇ ਗੋਭੀ ਰ ਗਾ ਦਾ ਹੀ ਅੱਛਾ ਲੱਗਦਾ ਹਾਂਜੀ ਕੋਈ ਨਹੀਂ ਤੁਸੀਂ ਤੁਸੀਂ ਮਤਲਬ ਕਿ ਕਿੰਨਾ ਕੁ ਚਚਾਰ ਪਾਉਣਾ ਚਾਹੁੰਦੇ ਹੋ ਗੋਭੀ ਗਾਜਰ ਦਾ
ਗੋਭੀ ਦੋ ਕਿਲੋ ਗੋਭੀ ਹੋਜੇ
ਹਾਂ ਮਤਲਬ ਕਿ ਗਾਜਰ ਜਿਆਦਾ ਪਾਓ ਕਿਉਂਕਿ ਗਾਜਰ ਹੈਲੋ ਹਾਂਜੀ ਹਾਂਜੀ ਤੁਸੀਂ ਮਤਲਬ ਕਿ ਜਿਵੇਂ ਤੁਸੀਂ ਦੋ ਕਿੱਲੋ ਗੋਭੀ ਲੈਂਦੇ ਹੋ ਇੱਕ ਕਿੱਲੋ ਗਾਜਰ ਤੁਸੀਂ ਗਾਜਰ ਦੇ ਇੱਕ ਕਿੱਲੋ ਨਾ ਪਾਓ ਗਾਜਰ ਵੀ ਤੁਸੀਂ ਦੋ ਕਿੱਲੋ ਹੀ ਪਾਓ
ਠੀਕ ਹੈ ਜੀ
ਠੀਕ ਹੈ ਨਾ ਕਿਉਂਕਿ ਗਾ ਗੋਭੀ ਤੇ ਮਤਲਬ ਕਿ ਜਦੋਂ ਤੁਸੀਂ ਦੋ ਕਿੱਲੋ ਗੋਭੀ ਲੈਂਦੇ ਹੋ ਤੇ ਉਹ ਡੰਡਲ ਵਗੈਰਾ ਲੱਥਣਗੇ
ਲੱਥਣਗੇ ਹਾਂਜੀ
ਹਾਂਜੀ ਉਹ ਤੋਂ ਡੇਢ ਕਿੱਲੋ ਹੀ ਰਹਿ ਹੀ ਜਾਏਗੀ ਤੁਸੀਂ ਜਦੋਂ ਉਹ ਮਤਲਬ ਕੀ ਕਰਨ ਨਾ ਪਹਿਲਾਂ ਡੰਡਲ ਵਗੈਰਾ ਲਗਾ ਕੇ ਨਾ ਪਹਿ ਉਹਨਾਂ ਨੂੰ ਵੈਸੇ ਹੀ ਧੋਣ ਦੀ ਜ਼ਰੂਰਤ ਹੀ ਨਹੀਂ ਵੈਸੇ ਥੋੜ੍ਹੇ ਪੀਸ ਇੰਨੇ ਕੁ ਪੀਸ ਰੱਖਣਾ ਕਿ ਜਿੰਨਾ ਪੀਸ ਤੁਸੀਂ ਬੱਚੇ ਅਸੀਂ ਇਈਜ਼ਲੀ ਖਾ ਸਕਦੇ ਹਾਂ ਏਡੇ ਏਡੇ ਪੀਸ ਕੱਟ ਲੈ ਗੋਭੀ ਦੇ
ਅੱਛਾ ਜੀ
ਫਿਰ ਤੁਸੀਂ ਗਾਜਰਾਂ ਨੂੰ ਪੀਲ ਕਰ ਲੈਣਾ
ਅੱਛਾ ਜੀ
ਹਨ ਅਪੀਲ ਕਰਨ ਤੋਂ ਬਾਅਦ ਉਹਨਾਂ ਨੇ ਵੀ ਉਹਨੇ ਕਿ ਜਿਵੇ ਆਪਣੀ ਸਾਡੀ ਉਂਗਲ ਦੇ ਕਾਰ ਜਿੰਨੇ ਪੀਸ ਪੀਸ ਕੱਟ ਲੈਣੇ ਲੰਬੇ
ਅੱਛਾ ਜੀ ਕਈ ਜਿਵੇਂ ਮੋਟੀ ਮੋਟੀ ਕੱਟਦੇ ਆ ਨਾ
ਨਹੀਂ ਬੜੀ ਮੋਟੀ ਵੀ ਨਹੀਂ ਕੱਟਣੀ ਬੜੀ ਬਰੀਕ ਵੀ ਨਹੀਂ ਕੱਟਣੀ ਕਿਉਂਕਿ ਜਦੋਂ ਅਸੀਂਨੂੰ ਗਰਮ ਪਾਣੀ ਨਾਲ ਲੈ, ੋੜਾ ਸਹੀ ਗਰਮ ਪਾਣੀ ਚ ਹੀ ਕੱਢਣੇ ਹੁੰਦੇ ਆ ਲੇਕਿਨ ਗਾਜਰ ਦਾ ਆਕਾਰਜ ਨਾ ਪਤਲੀ ਹੋਣੀ ਚਾਹੀਦੀ ਨਾ ਮੋਟੀ ਹੋਣੀ ਚਾਹੀਦੀ ਾਹੀ ਹੈ ਠੀਕ ਹੈ ਨਾ ਔਰ ਤੁਸੀਂ ਉਹਨਾਂ ਨੂੰ ਕਰਕੇ ਔਰ ਪਾਣੀ ਰਹਿਣਾ ਵੀ ਬਹੁਤ ਤੇਜ਼ ਗਰਮ ਜਿਵੇਂ ਤੁਸੀਂ ਸਮਝੋ ਕਿ ਪਾਣੀ ਨੂੰ ਬੋਇਲ ਆ ਰਿਹਾ
ਅੱਛਾ ਜੀ
ਹਨਾ ਬ ਜਿਵੇਂ ਪਾਣੀ ਨੂੰ ਬੋਲ ਆ ਰਿਹਾ ਨਾ ਤੁਸੀਂ ਉਹਦੇ ਵਿੱਚ ਸਾਰੀ ਸਬਜ਼ੀਆਂ ਪਾ ਦਿੰਦੇ ਹਾਂ ਗੋਭੀ ਔਰ ਗਾਜਰ ਵੀ ਔਰ ਮਤਲਬ ਕਿ ਦੋ ਕੁ ਮਿਨਟ ਏਨੂੰ ਰੱਖਨਾ, ਓਰ ਏਨੂੰ ਬਾਰ ਕਾੱਡ ਲੈਨਾ ਸੀ। ਪਾਨੀ ਸਾਰਾ ਡਰੇਨ ਕਾਰ ਦੇਨਾ, ਮਤਲਬ ਥੋੜੀ ਦੇਰ ਤੇ ਛਾਨੀ ਚੀ ਰੈਨ ਦੇਨਾ ਕਿ ਜੇੜੇ ਜੇ ਹੋਰ ਵੀ ਪਾਨੀ ਏਦੇ ਅੰਦਰੋਂ ਐ ਨਾ ਸਾਰਾ ਪਾਨੀ ਨਿਕਲ ਜਾਏ। ਹਾਂਜੀ, ਹਾਂਜੀ, ਫੇਰ ਮਤਲਬ ਕਿ ਜਿਵੇਂ ਹੋ ਸਕਦਾ ਤੁਸੀ ਪਾਨੀ ਚ ਇੱਕ ਚਮਚ ਨਮਕ ਵੀ ਪਾਲੋ
ਅੱਛਾ ਜੀ।
ਮ ਤਾਂ ਕਿ ਗੋਭੀ ਓਰ ਗਾਜਰ ਦੇ ਅੰਦਰ ਫਲੇਵਰ ਆ ਜਵੇ।
ਠੀਕ ਐ ਜੀ।
ਤੇ ਓਰ ਡਰੇਨ ਕਰਨ ਤੋ ਬਾਦ ਏਨ ਪੂਰੇ ਦਿਨ ਇੱਕ ਦਿਨ ਧੁੱਪ ਲਗਵਾਣੀ ਏ।
ਅੱਛਾ ਜੀ, ਅੱਛਾ ਏਨੂੰ ਧੁੱਪ ਜੈਦਾ ਜ਼ਰੂਰੀ ਹੁੰਦੀ ਏ।
ਹਾਂਜੀ, ਪੂਰੇ ਦਿਨ ਦੀ ਧੁੱਪ ਲਵਾਣੀ ਏ, ਮੱਜ ਤੋਆਨੂੰ ਲੱਗੇ ਕਿ ਅ ਗਿਲਾ, ਗਿਲਾ ਹੈਗਾ, ਨੈਸਟ ਡੇ ਤੂਸੀ ਫੇਰ ਏਨੂੰ ਧੁੱਪੇ ਰਾੱਖ ਸਕਦੇ ਓ। ਹੈਨਾ ਵੀ ਜੇ ਤੇ, ਜੇ ਤਾਨੂੰ ਲੱਗੇ ਕਿ ਬਿਲਕੁਲ ਸੁੱਕ ਗੇਆ, ਤੇ ਠੀਕ ਏ। ਨਈ ਤੇ ਤੁਸੀ ਏਨੂੰ ਅਗਲੇ ਦਿਨ ਵੀ ਧੁੱਪ ਲਵਾਣੀ ਐ।
ਠੀਕ ਐ।
ਠੀਕ ਐ, ਮੈਂ ਧੁੱਪ ਲਗਵਾਨ
ਮਤਲਬ ਜੇ ਅਗਰ ਥੋੜਾ ਗਿੱਲਾ, ਗਿੱਲਾ ਤੇ ਏਨੂੰ ਹਲੇ ਵੀ ਧੁੱਪ ਦੀ ਜ਼ਰੂਰਤ
ਹਾਂਜੀ, ਧੁੱਪ ਜਿਵੇਂ ਤੁਸੀ‌ ਰਾਤੀ ਦੇ ਰਾਤੀ ਤੇ ਧੁੱਪ ਹੁੰਦੀ ਨੀ, ਰਾਤੀ ਤੁਸੀ ਆਪਨੇ ਫੈਨ ਦੇ ਥੱਲੇ ਖਲੇਰ ਦੇਨਾ ਪੂਰੇ ਵੀ ਚੁੰਨੀ ਵਗੈਰਾ ਕੋਈ ਪਤਲਾ ਕੱਪੜਾ ਲੈ ਕੇ, ਓਦੇ ਉੱਪਰ ਖਲੇਰ ਕੇ ਹਾਂਜੀ, ਫੈਨ ਦੇ ਥੱਲੇ ਰੱਖ ਲੈਣਾ।
ਠੀਕ ਐ।
ਠੀਕ ਐ‌ ਨਾ ਵੀ ਜੇ ਏਨੂੰ ਏ ਨੀ ਐ, ਕਿ ਅਸੀ ਧੁੱਪ ਲਵਾਲੀ ਨੂੰ ਕੱਠਾ ਕਰਕੇ ਰਾੱਖ ਦਾਂਗੇ ਨਾ ਓ ਫਿਰ ਥੋੜਾ ਚੀ ਪੱਗ ਜਾਏਂਗੇ ਆਪਾਸ ਵਿੱਚ ਸਮੈਲ ਜੀ ਆ ਜੇਗੀ। ਇਦੇ ਚੋ ਹਾਂ, ਤੇ ਤੁਸੀ ਏਨੂੰ ਰਾਤੀ ਵੀ ਖਲੇਰ ਕੇ ਰੱਖਨਾ ਠੀਕ ਐ, ਉਸ ਤੋ ਬਾਦ ਤੁਸੀ ਸਵੇਰੇ ਅਗਲੇ ਦਿਨ ਸਵੇਰ ਤੁਸੀ ਸਰਸੋਂ ਦਾ ਤੇਲ ਲਿੰਬ ਕੇ ਅਚਾਰ ਵਗੈਰਾ ਚ ਤੇ ਸਰਸੋਂ ਦਾ ਤੇਲ ਹੀ ਚੱਲਦਾ।
ਅੱਛਾ ਜੀ।
ਹਾਂਜੀ, ਤੁਸੀ ਮਤਲਬ ਕੀ ਏ ਦੇਖਨਾ ਕਿ ਢਾਈ ਸੋ ਗ੍ਰਾਮ ਤੇਲ ਤੁਸੀ ਏ‌ ਕੜਾਈ ਚ ਪਾ ਲੈਨਾ।
ਅੱਛਾ ਜੀ।
ਹਾਂਜੀ, ਢਾਈ ਸੋ ਗ੍ਰਾਮ ਤੇਲ ਪਾ ਕੇ ਨਾ ਕੜਾਈ ਚ ਤੁਸੀ, ਓਦੇ ਵੀ ਜੀਦੇ ਤੁਸੀਂ ਜਿਵੇਂ ਹੁਨ ਦੋ ਓਰ ਦੋ ਚਾਰ ਕਿੱਲੋ ਹੋਗੇਆ ਹੈਨਾ, ਤੁਸੀ ਮਤਲਬ ਕੀ ਸੋ ਗ੍ਰਾਮ ਈ ਲਸਨ, ਓਰ ਸੋ ਗ੍ਰਾਮ ਈ ਅਦਰਕ ਹਾਂਜੀ, ਹਾਂਜੀ ਸੋ ਗ੍ਰਾਮ ਈ ਅਦਰਕ ਓਰ ਸੋ ਗ੍ਰਾਮ ਈ ਲਸਨ, ਲਸਨ ਓਰ ਅਦਰਕ ਨੂੰ ਤੁਸੀ ਨਾ ਬੀ ਗ੍ਰਾਇੰਡ ਈ ਕਾੱਰ ਲੈਨਾ ਬਈ ਮਿਕਸੀ ਚ
ਠੀਕ ਐ ਜੀ।
ਕੋਕਿ ਜਿਆਦਾ ਮਸਾਲਾ ਅੱਛਾ ਬਣੀ ਗ ਨਾ ਤਾਂ ਅਤੇ ਤੁਸੀਂ ਹਾਂਜੀ ਵੀ ਬੜਾ ਬਰੀਕ ਮਸਾਲਾ ਨਹੀਂ ਬਣਾਉਣਾ ਮਤਲਬ ਕਿ ਠੀਕ ਠੀਕ ਕਰਨਾ ਭ ਜ ਇਹਨੂੰ ਮਿਕਸੀ 'ਚ ਕਰ ਲਉ ਤੁਸੀਂ ਕਰਨ ਤੋਂ ਬਾਅਦ ਇਹਨੂੰ ਹਾਂਜੀ ਤੇਲ ਜਿਵੇਂ ਬਿਲਕੁਲ ਸੜ ਗਿਆ ਤੁਸੀਂ ਇਹਦੇ 'ਚ ਪਹਿਲੇ ਲਸਣ ਪਾ ਦੇ ਨੇ
ਅੱਛਾ ਜੀ।
ਹਲਕੇ, ਹਲਕੀ ਆਂਚ ਤੇ ਵੀ ਭੁੰਨ ਨਾ, ਕਿ ਸੜੇ ਨਾ
ਬਰਾਊਨ, ਬਰਾਊਨ ਹਲਕਾ ਬਰਾਊਨ ਕਾੱਰ ਲੋ।
ਹਾਂ, ਬੀ ਸੜਨਾ ਨ ਐਨੀ ਕਿ ਤੁਸੀ ਇੱਕਦਮ ਪਾਓ ਕਾਲਾ ਸ਼ਾਹ ਜੇ ਓਦਾ ਸਾਰਾ ਖਤਮ ਹੋ ਜੇਗਾ ਟੇਸਟ। ਹਾਂਜੀ, ਹਾਂਜੀ ਜਿਵੇਂ ਪਿੰਕ, ਪਿੰਕ ਓਦਾ ਵੋਈ ਕਲਰ ਹੋ ਜੇ ਲਸਨ ਦਾ, ਉਸ ਤੋ ਬਾਦ ਤੁਸੀ ਅਦਰਕ ਪਾ ਦੇਨਾ।
ਠੀਕ ਐ।
ਮਈ ਅਦਰਕ ਨੂੰ ਵੀ ਇਤਨੀ ਅੱਛੀ ਤਰਾਂ ਭੁੰਨਾ, ਕਿ ਓ ਪੈਲੇ ਤੋ ਚਿਪਕੇਗਾ ਕੜਾਈ ਦੇ ਨਾਲ
ਅੱਛਾ ਜੀ।
ਕਯੋਕਿ ਜਦੋ ਅਸੀ ਅਦਰਕ ਪਾਵਾਂਗੇ ਓ ਕੜਾਈ ਦੇ ਨਾਲ ਬਿਲਕੁਲ ਚਿਪਕ ਜਾਏਗਾ। ਲੇਕਿਨ ਉਹਨੂੰ ਅਸੀਂ ਭੁੰਨਦੇ ਰਹਿਣਾ ਕਿ ਜਦ ਤੱਕ ਭੁੰਨਨਾ ਜਦ ਤੱਕ ਕਿ ਅਦਰਕ ਦਾ ਜਿਹੜਾ ਪਾਣੀ ਹੈ ਨਾ ਸਾਰਾ ਬਿਲਕੁਲ ਸੁੱਕ ਜਾਏ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਠੀਕ ਹੈ